ਹੈਲੋ, ਹਾਂ ਲਾਗਿਆ। ਹਾਂ ਦੀਦੀ ਇਧਰੋਂ ਤਾਂ ਕਿਸੇ ਹੋਰ ਦਾ ਆ ਰਿਹਾ। ਵੰਸ਼ ਸ਼ਰਮਾ
ਮੈਂ ਸਕਰੀਨ ਸ਼ੋਟ ਵੀ ਭੇਜਿਆ ਆਪ ਨੂੰ, ਦੇਖੋ ਆਪ ਦਾ ਨਾ ਮੇਰੇ ਨਾਲ ਦਾ ਨਾ ਨੈਟ ਔਫ ਦੱਸ ਰਿਹਾ ਸੀ। ਤਾਂ-ਤਾਂ ਕਰਕੇ ਹੁਣ ਮੇਰੀ ਦੋ ਜੀਰੋਆਂ ਲੱਗਗੀਆਂ ਨੇ। ਪਤਾ ਨੀ ਦੀਦੀ ਕੀ ਚੱਕਰ ਹੋ ਰਿਹਾ, ਮੇਰੀ ਪਤਾ ਨੀ ਹੁਣ ਮੇਰੀ ਤੀਨ ਜੀਰੋਆਂ ਲੱਗੀਆਂ ਨੇ, ਪਤਾ ਨੀ ਕਿਵੇਂ।
ਅੱਛਾ, ਫੋਨ ਤਾਂ ਮੇਰੇ ਹੱਥ'ਚ ਹੀ ਸੀਗਾ, ਨੈਟ ਵੀ ਔਨ ਸੀਗਾ। ਜਾਂ ਫਿਰ ਕਈ ਵਾਰ ਨੈੱਟ ਦੀ ਪ੍ਰੋ ਨੈਟ ਨੀ ਉਹ ਹੋਣਾ, ਪ੍ਰੋਬਲਮ ਹੋਣੀ ਨੈਟ ਦੀ।
ਅ ਹਾਂ ਚਲੋ ਕੋਈ ਨਾ, ਫਿਰ ਕਰਲਾਂਗੇ ਐ ਤਾਂ ਕੋਈ ਚੱਕਰ ਨੀ ਐ।
ਹਾਂ, ਉਹ ਤਾਂ ਕੋਈ ਚੱਕਰ ਨਹੀਂ ਗਾ, ਪਰ ਹੋਰ
ਹੋਰ ਕੀ ਕਰ ਰਹੇ?
ਕੁੱਝ ਨੀ ਕਰਦੀ, ਮੈਂ ਤਰਪਾਈ ਕਰਦੀ ਸੀਗੀ ਕਮੀਜ਼ ਨੂੰ। ਹੋਰ, ਤੂੰ ਦੱਸ ਕੀ ਕਰਦੀ ਆਂ?
ਕੱਪੜੇ ਧੋਰੀ ਦੀਦੀ, ਕੱਪੜੇ ਹੀ ਬਹੁਤ ਹੋਏ ਨੇ।
ਕਿਉਂ ਧੋਤੇ ਨੀ? ਮੀਂਹ ਕਰਕੇ ਨੀ ਧੋਤੇ ਹੋਣੇ।
ਅਸੀ ਨਾ ਵੀਰਵਾਰ ਨੂੰ ਆਪਾ ਕੱਪੜੇ ਨੀ ਦੋਂਦੇ।
ਅੱਛਾ-ਅੱਛਾ ਠੀਕ ਏ, ਅਸੀਂ ਤਾ ਧੋ ਲੈਂਨੇ ਆ, ਅਸੀਂ ਤਾਂ।
ਅੱਛਾ, ਤੁਸੀਂ ਦੋ ਲੈਂਦੇ ਨੇ? ਆਪਾਂ ਨੀ ਦੋਂਦੇ ਵੀਰਵਾਰ ਨੂੰ ਕੱਪੜੇ।
ਹਾਂ, ਕਈ ਲੋਗ ਨੇ ਜੋ ਨਹੀਂ ਧੋਂਦੇ, ਪਰ ਅਸੀਂ ਨੀ ਵਿਚਾਰ ਕਰਦੇ। ਉ ਹੂੰ ਧੋ ਲੈਂਨੇ ਆਂ, ਅਸੀ ਤਾਂ।
ਸਿਰ ਵਗੈਰਾ ਵੀ ਦੋ ਲੈਂਦੇ ਨੇ?
ਹਾਂ, ਸਿਰ ਵੀ ਧੋਲੀ ਲਈਦਾ। ਪਰ ਮੈਂ ਧੋਂਦੀ ਨੀ ਹੈਗੀ ਵੀਰਵਾਰ ਨੂੰ, ਸਿਰ ਵਗੈਰਾ ਵੀ। ਹੁਣ ''ਮੈਂ ਉਹ ਕਰਦੀ, ਵਹਿਮ ਕਰਦੀ ਆਂ, ਹੁਣ। ਹੰ
ਮੰਗਲਵਾਰ ਦਾ ਵੀ ਕਰਦੇ ਓ?
ਮੰਗਲਵਾਰ ਦਾ ਹੁਣ ਹਾਂ, ਮੰਗਲਵਾਰ, ਵੀਰਵਾਰ ਬਸ ਦੋ ਦਿਨ। ਇੱਕ ਆ ਸ਼ਨੀਵਾਰ ਹੋਗਿਆ ਹਨਾ, ਸ਼ਨੀਵਾਰ ਦੱਸ ਕੋਈ, ਹਾਂ।
ਮੰਗਲਵਾਰ, ਵੀਰਵਾਰ ਕੱਪੜੇ ਦਾ ਤਾਂ ਮੰਗਲਵਾਰ ਬਾਹਰ ਦਾ ਚੱਲ ਜਾਂਦਾ, ਬਟ ਹੁਣ ਸਿਰ ਵਗੈਰਾ ਦਾ ਨਹੀਂ ਚੱਲਦਾ।
ਹੂੰ, ਹੂੰ। ਹੋਰ? ਹੋਰ ਸੁਣਾਉ ਵਧੀਆ‌, ਵਧੀਆ ਠੀਕ-ਠਾਕ।
ਬੱਚੇ ਕੀ ਕਰ ਰਹੇ?
ਆਹ ਵੇਖ ਇੱਕ ਮੇਰੇ ਕੋਲ ਐ, ਦੋ ਟਿਊਸ਼ਨ ਤੇ ਗਈਆਂ ਨੇ।
ਅੱਛਾ।
ਓਹ ਟਿਊਸ਼ਨ ਤੇ। ਓਹ ਦੋ ਟਿਊਸ਼ਨ ਤੇ ਜਾਂਦੀਆਂ ਨੇ ਏਹ ਮੇਰੇ ਕੋਲ ਆ।
ਓ ਕਿੰਨੇ ਵਜੇ ਆੰਦੇ ਨੇ, ਟਿਊਸ਼ਨ ਤੇ? ਦੀਦੀ ਹੁਣ ਮੇਰੀ ਅਹ, ਜੀਵ ਜੀਰੋ ਲੱਗੀਆ ਨੇ
ਕੀ ਹੋਗਿਆ?
ਤਾਂ ਹੁਣ ਇਹ ਪੂਰੀ ਕਿਵੇਂ ਹੋਏਗੀ, ਆਪਾਂ ਨੂੰ ਕਰਨੀ ਹੋਵੇ?
ਕੀ?
ਕੋਲਾਂ, ਕੱਲ ਨਾ ਮੇਰੀ ਮੈਮ ਦੇ ਨਾਲ ਗੱਲ ਹੋਈ ਸੀ ਕੱਲ ਕੋਲ ਨੀ ਮਿਲ ਰਹੀ ਸੀ ਨਾ। ਤਾਂ ਨਾ, ਮੈਂ ਮੈਮ ਨੂੰ ਕਿਹਾ ਵੀ ਪੇਮੈਂਟ ਕਿਵੇਂ ਚੈੱਕ ਕਰੀਏ? ਤਾਂ ਮੈਮ ਕਹਿ ਰਹੀ ਵੀ, ਮਤਲਬ ਜਹਾ ਤੋਂ ਯੇ ਐਪ ਸੀ ਨਾ, ਵਹਾਂ ਦਿੱਕਤ ਹੋ ਰਹੀ ਐ।
ਅੱਛਾ।
ਤੇ, ਰਿਫਰੈਸ਼ ਕਰਦੇ ਰਹੋ।
ਹਾਂ, ਰੀਫਰੈਸ਼ ਕਰਦੇ ਰਹੋ, ਕਹਿੰਦੇ।
ਤੁਹਾਡੀ ਪੇਮੈਂਟ ਵੀ ਸ਼ੋ ਹੋਜੂਗੀ।
ਅੱਛਾ। ਮੇਰਾ ਤਾ ਅਜ ਗੂਗਲ ਪੇ ਨੀ ਚਲਾਇਆ, ਮੈਂ ਤਾਂ ਉਹ ਚਲਾਉਣਾ ਸੱਚ ਹਜੇ।
ਫੈਮ ਪੇ ਚਲਾਲੋੋ ਫਿਰ, ਫੈਮ ਪੇ ਵੀ ਹੁੰਦਾ ਇੱਕ।
ਫੈਮ! ਇਹ ਵੀ ਐਪ ਆ ਕੋਈ?
ਹਾਂ, ਗੂਗਲ ਪੇ ਜੇ ਇਹੀ ਹੁੰਦੀਆਂ ਨੇ ਸੇਮ।
ਅੱਛਾ, ਨਹੀਂ ਮੈਂ ਅਜੇ ਗੂਗਲ ਪੇ ਈ ਸੋਚਿਆ ਗੂਗਲ ਗੂਗਲ ਪੇ ਚਲਾਉਂਗੀ, ਉਹ ਦੂਜਾ ਅਕਾੰਊਂਟ ਨਾ, ਸ਼ੋਅ ਕਰੀ ਜਾਂਦਾ, ਮੈਂ ਮੈਨੂੰ ਓਹ ਤਾਂ ਚਲਵਾਉਣੀ ਪਊਗੀ, ਦੇਖਦੇ ਆਂ, ਕਿਤੋ ਚਲਵਾਵਾਂ। ਹੋਰ? ਹਮ। ਇਹ ਜ਼ਰੂਰੀ ਆ ਹੋਰ, ਫੇਰ ਸਾਡੀ ਕੋਲਾਂ ਦਾ ਕੋਈ ਫਾਇਦਾ ਨਹੀ ਨਾ। ਅੱਛਾ ਨਾਲ ਦੀ ਨਾਲ ਕੰਮ ਕਰਦੀ ਪਈਆਂ ਹੈ।
ਹਾਂ ਕੱਪੜੇ ਧੋ ਰਹੀ ਹਾਂ ਸਬਜ਼ੀ ਵੀ ਚੀਰਣੀ ਆ ਹਾਲੇ। ਹਮ ਬਰਤਨ ਵੀ ਪੈਏ ਨੇ ਘੀਆ ਬਣਾਉਣਾ ਹੁਣ।
ਅੱਛਾ।
ਆਪਾਂ ਖਾਂਦੇ ਨੀ ਘੀਆ।
ਕਿਉਂ?
ਨਹੀਂ ਅੱਛੇ ਨੀ ਲੱਗਦੀ ਮੰਮੀ ਕਹਿੰਦੀ ਹਰੀ ਸਬਜ਼ੀਆਂ ਤੇ ਵੈਸੇ ਵੀ ਨੀ ਤੁਹਾਨੂੰ ਅੱਛੀ ਲੱਗਦੀ।
ਹੋਰ ਖਾਣੀ ਚਾਹੀਦੀ ਆ ਹਰੀ ਸਬਜ਼ੀ ਤਾਂ। ਹਮ ਮੈਂ ਵੀ ਰਾਜਮਾਂ ਭਿਆਉਂਦੇ ਨੇ ਰਾਜਮਾਂ ਬਣਾਉਂਗੀ।
ਅੱਛਾ ਰਾਤੀ।
ਸ ਸਵੇਰੇ ਭਿਓ ਦਿੱਤੇ ਸੀਗੇ ਰਾਜਮਾਂ। ਤੇ ਹੁਣ ਮੈਂ ਕਿਹਾ ਸ਼ਾਮ ਨੂੰ ਰਾਜਮਾ ਹੀ ਬਣਾਵਾਂਗੇ। ਰਾਤ ਕੜੀ ਚੌਲ ਸੀਗੇ ਹੈਂ।
ਮੈਂ ਪ੍ਰਭਜੋਤ ਨੂੰ ਕਿਹਾ ਵੀ ਤੂੰ ਅੱਗੇ ਟਾਸਕ ਕਰ ਰਹੀ ਆ। ਕਿਹਾ ਵੀ ਤੇਰੀ ਕੋਲ ਤੋਂ ਚੱਲ ਹੋ ਗਈ ਸੀ ਮੈਂ ਕਿਹਾ ਤੂੰ ਹੁਣ। ਜੇ ਮਿਨੀ ਕੋਲ ਨੀ ਕਰਦੀ ਤਾਂ ਮੈਨੂੰ ਕਹਿ ਰਹੀ ਆ ਮੈਂ ਨੀ ਕਰਦੀ ਕੁਛ ਵੀ। ਬਈ ਇਹ ਬਿੱਲ ਹੈ ਉਹ ਵਾਹ! ਤਾਂ ਮੈਨੂੰ ਲੱਗ ਰਿਹਾ ਸੀ ਮੈਂ ਕਿਹਾ ਕਰਦੀ ਤੂੰ ਬਈ ਕੋਈ ਦੱਸ। ਸੀ ਵੀ ਨਾ ਰਹੇ ਇਹ ਕੌਣ ਦੱਸਦਾ।
ਹਾਂ।
ਕਹਿਰੀ ਨਾ ਨਾ ਕਰ ਮੈਂ ਨਹੀਂ ਕਰ ਰਹੀ ਮੈਂ ਕਿਹਾ ਚੱਲ ਠੀਕ ਹੈ ਫਿਰ।
ਇਸ। ਅੱਛਾ।
ਦੀਦੀ ਇਹ ਚੱਕਰ ਏ ਕਿ ਆਪਣੇ ਜਿੰਨਾ ਖ਼ਰਚਾ ਤੋਂ ਨਿਕਲ ਜਾਵੇ।
ਹਾਂ ਇਹ ਤੇ ਹੈ।
ਹੈਨਾ ਮੈਮ ਵੋ ਕਹਿ ਰਹੀ ਸੀ ਵੋ ਤੋਂ। ਮੈਮ ਕਹਿ ਰਹੀ ਸੀ ਇਹ ਚੱਕਰ ਨਹੀ ਹੈ ਬੇਟਾ ਪੇਮੈਂਟ ਤੋਂ ਦੇਖੋ ਸਾਰਿਆਂ ਨੂੰ ਮਿਲੇਗੀ। ਚਾਹੇ ਉਹ ਥੋੜ੍ਹੀ ਜੀ ਮਿਲੋ ਚਾਹੇ ਉਹ ਮਿਲੂਗੀ ਜ਼ਰੂਰ ਇਹ ਚੱਕਰ ਨੀ ਏ ਵੀ ਤੁਸੀਂ। ਦੋ ਤਿੰਨ ਦਿਨ ਪੇਮੈਂਟ ਦਾ ਉਹ ਕੀਤਾ।
ਹਮ ਹਮ।
ਨਾ ਕੋਲ ਕੀਤੀਆਂ ਤੇ ਤਾਂ ਤੁਹਾਡੀ ਕੋ ਪੇਮੈਂਟ ਨੀ ਮਿਲ ਰਹੀ ਏ। ਹਾਂ ਪਾਪਾ।
ਤਾਂ ਹੀ।
ਲਓ ਮੰਮੀ ਮੈਂ ਲੈ ਕੇ ਆ ਰਹੀ ਹੂ ਰੁਕ ਜਾਓ। ਹੋਰ ਦੱਸੋ, ਦੀਦੀ ਯੇ ਕਿਉ ਰੋ ਰਹਾ ਅਬ?
ਇਹ ਕੁੱਛ ਮੰਗਦਾ ਹੋਣਾ ਦੇਖਦੀ ਹਾਂ ਇਹਨੂੰ। ਹਾਂ ਲਾਸਟ ਹੂ। ਇਹ ਕਿਹੜਾ ਬੋਲ ਕੇ ਦੱਸੂਗਾ ਇਹ ਤਾਂ ਏਈ ਦੱਸੂਗਾ। ਇਹ ਅਜੇ ਬੋਲਦਾ ਨੀ ਹੈਗਾ।
ਹਲੇ ਤੇ ਛੋਟਾ ਐ।
ਹਮ ਨਹੀਂ ਅਗਲੇ ਮਹੀਨੇ ਏਹਦਾ ਬਰਡੇ ਹੈ। ਨਹੀ ਦੋ ਦਾ ਹੋ ਜੇਗਾ ਅਗਲੇ ਮਹੀਨੇ ਪੱਚੀ ਨੂੰ।
ਅਗਸਤ ਚ ਬਰਡੇ ਹੈ।
ਅਗਸਤ ਵਿੱਚ ਬਰਡੇ ਹੈ ਇਹਦਾ।
ਚਲੋ ਵਧੀਆ।
ਅਗਸਤ 'ਚ ਬਰਡੇ ਆਉਂਦਾ ਤਾਂ ਹੋਰ।
ਫਿਰ ਜਿਸ ਅੱਛਾ, ਅੱਛਾ ਠੀਕ ਕੀਤੀ ਆ ਅਗਸਤ ਵਿੱਚ। ਮੌਸਮ ਕਿਹੋ ਜਿਹਾ ਆ ਉੱਧਰ।
ਮੌਸਮ ਗਰਮੀ ਧੁੱਪ।
ਬਾਰਿਸ਼,
ਬਾਰਿਸ਼ ਤਾਂ ਕੱਲ੍ਹ ਹੋਈ ਸੀ, ਅੱਜ ਨੀ ਹੈਗੀ।
ਇੱਥੇ ਬਾਰਿਸ਼ ਨਹੀਂ ਹੈਗੀ? ਸੀ ਟੀ ਗਰੁੱਪ ਡੀ ਦਾ ਪੇਪਰ ਨੀ ਹੁੰਦਾ ਦੀਦੀ ਉਹ ਭਰਿਆ ਹੋਇਆ ਮੈਂ ਬਸ ਓਦਾਂ ਉਹ ਓਦੀ ਤਿਆਰੀ, ਕਰਦੀ ਰਹਿੰਦੀ ਐ ਬੀਚ ਵਿੱਚ।
ਬਾਰਿਸ਼ ਤਾਂ ਕੱਲ੍ਹ ਹੀ ਆਈ ਸਾਰ ਨੇ ਅੱਜ ਤਾਂ ਨਹੀਂ ਹੈਗੀ ਸੀ ਆਪਣੇ ਕ ਹੈਗੀ ਸੀ,
ਹਾਂ, ਸਵੇਰ ਦੀ ਬਾਈ ਜਦੋਂ ਸਕੂਲ ਗਏ ਨਾ ਸਵੇਰੇ ਤੇ ਤਾਂ ਉਹ ਪੂਰਾ ਬੀਗ ਕੇ ਗਿਆ, ਸਾਡੇ ਤੋਂ ਆਏ ਹੋਈ ਆ,
ਨਾ ਸਾਡੇ ਨਹੀਂ ਹੈਗੀ। ਕੱਲ੍ਹ ਸੀ ਗੀ ਅੱਜ ਤੇ ਧੁੱਪ ਆ। ਅੱਜ ਮੌਸਮ ਸਾਫ਼ ਆ, ਇਹ ਨੀ ਪਤਾ ਸਾਉਣ ਚ ਮੀਂਹ ਪਾਊਗਾ,
ਇਹ ਨਾ ਮੇਰੀ ਆਵਾਜ਼ ਨਾ ਮੇਰੇ ਪਾਸ ਵਾਪਿਸ ਆਉਂਦੀ ਪਈ ਹੈ ਪਤਾ ਨੀ ਕੀ ਚੱਕਰ ਹੋ ਰਿਹਾ।
ਇਹਦੇ ਚ ਪਤਾ ਨੀ ਕਿਉਂ ਆਉਂਦੀ ਹੋਏਗੀ, ਵੈਸੇ ਹੀ ਆਉਂਦੀ ਹੋਏਗੀ।
ਅੱਜ ਤਾਂ ਨੈਟਵਰਕ ਇਸ਼ੂ ਕਰਕੇ ਆਉਂਦੀ ਪਈ।
ਹਾਂ ਨੈਟਵਰਕ ਉਹਦੇ ਕਰਕੇ ਹੋਊਗੀ ਓਦੇ 'ਚ ਤਾਂ ਸਪੀਕਰ ਆਉਣ ਆਲਾ ਕੋਈ ਔਪਸ਼ਨ ਈ ਨੀ ਹੈਗਾ।
ਇਹੀ ਤਾਂ ਚੱਕਰ ਐ, ਹੁਣ ਸਪੀਕਰ ਓਣ ਕਰਕੇ
ਹੋਰ ਨਾ ਸਪੀਕਰ ਵਾਲਾ ਸਿੱਧਾ ਐ ਫੋਨ ਦਾ ਸਿੱਧੀ ਸਿੰਪਲ ਕੋਲ ਆ। ਨਹੀਂ ਅਗਲਾ ਸਪੀਕਰ ਆਉਣ ਤੇ ਵੀ ਗੱਲ ਕਰੀ ਜਾਂਦਾ,
ਹੋਵੇ,
ਹੈ,
ਮਿਊਟ ਦਾ ਵੀ ਨਹੀਂ ਹੈਗਾ,
ਹਾਂ ਮਿਊਟ ਵੀ ਨਹੀਂ ਹੈਗਾ ਵੀ ਮਿਊਟ ਵੀ ਹੋਜੂਗਾ ਕੁਛ ਨਹੀਂ ਹੁੰਦਾ ਇਹਦੇ ਤੇ ਤਾਂ ਬ ਇਕੱਲਾ ਇਹੀ ਹੈ,
ਜਿਵੇਂ, ਮਿਊਟ ਦਾ ਹੋਜੇ, ਮਿਊਟ ਵਗੈਰਾ ਦਾ ਹੋਵੇ ਤਾਂ ਵੀ ਠੀਕ ਹੈ ਆਪਾਂ ਮਿਊਟ ਵੀ ਕਰ ਸਕਦੇ ਹਾਂ।
ਨਾ ਮਿਊਟ ਨਹੀਂ ਕਰ ਸਕਦੇ ਹੈਗੇ ਨਾ ਘੱਟ ਕਰ ਸਕਦੇ ਆ, ਕੱਟ ਤੇ ਫਿਰ ਉਹੀ ਜੀਰੋ ਹੋ ਜਾਂਦਾ ਫੇਰ ਆਪਣਾ, ਅੱਧ ਚ ਕੱਟ ਦਾਂਗੇ ਕੋਲ,
ਸਹੀ ਗੱਲ ਐ, ਮੇਰੀ ਤਾਂ ਦੱਸ ਬਾਰਾਂ ਜੀਰੋਆਂ ਹੋ ਗਈਆਂ ਨੇ।
ਮੈਂ ਤਾਂ ਗਿਣਿਆ ਹੀ ਨਹੀਂ ਹੈਗੀਆਂ ਕਿੰਨੀਆਂ ਜੀਰੋ ਆ ਹੋ ਗੲੀਆ,
ਮੈਂ ਲਿਆ ਰਹੀ ਦੋ ਮਿੰਟ,
ਹੂੰ।
ਤਾਂ ਕਰਕੇ ਬਸ ਦੀਦੀ ਹੁਣ ਬਸ ਇਹ ਗੇੜਾ ਰਹਿ ਗਿਆ ਕੱਪੜੇ ਵੀ ਹੋ ਗਏ ਨੇ।
ਫੇਰ ਰਾਤ ਘਰੇ ਕਰੀ ਸੀ ਪਾਰਟੀ ਕਿ ਬਸ ਬਾਹਰ ਹੀ ਕਰੇ ਆਏ ਸੀ।
ਬਸ ਉਹੀ ਕਰ ਆਏ ਸੀ ਦੀਦੀ ਘਰੇ ਕਰੀ ਨੀ ਸੀ।
ਅੱਛਾ, ਠੀਕ ਹੈ।
ਬਸ ਉੱਥੇ ਅੱਜ ਕੱਲ੍ਹ ਬੱਚੇ ਬੜੇ ਹੋ ਜਾਂਦੇ ਨੇ ਫਿਰ ਘਰੇ ਕੌਣ ਕੀ ਕਰ
ਹੂੰ, ਇਹ ਤਾਂ ਹੈ।
ਪੈਸੇ ਥੋੜੇ
ਹੂੰ।
ਹੂੰ, ਮੰਮੀ ਲੋ, ਪਰ ਉਹ ਕਿਹੜੀ ਕਿ ਕਿਤਨੇ ਵਜੇ ਆਉਂਦੀਆ ਨੇ ਉਹ ਟਿਊਸ਼ਨ ਤੋਂ।
ਆਉਂਣਗੀਆਂ ਪੰਜ ਵਜੇ ਹੁਣ ਟਾਈਮ ਕਿੰਨਾ ਹੋਗਿਆ ਟਾਈਮ ਦਾ ਮੈਨੂੰ ਕੁਛ ਪਤਾ ਲੱਗਦਾ। ਮੈਂ ਤਾਂ ਫੋਨ, ਟਾਈਮ ਪਤਾ ਨੀ ਕਿੰਨਾ ਕਿੰਨਾ ਹੋ ਗਿਆ ਸਾਖਸ਼ੀ ਚਾਰ ਪੰਜਾਹ ਹੋ ਗਿਆ ਨਾ,
ਪੰਜ ਵੱਜਣ ਲੱਗੇ ਨੇ,
ਹੂੱ, ਪੰਜ ਵਜੇ ਆ ਜਾਂਦੀਆਂ ਨੇ ਸਾਢੇ ਤਿੰਨ, ਜਾ ਕੇ ਸਾਢੇ ਤਿੰਨ ਚਾਰ ਵਜੇ।
ਓਏ ਫੋਨ ਆ ਰ ਤੇ ਤੇਰਾ ਫੋਨ ਆਰਾ ਥਾ ਤੇਰਾ। ਮੰਮੀ ਇਸ ਕੇ ਸੌ ਰੁਪਏ ਕਿਨੇ ਠਾਏ। ਇਨਕੇ ਪੈਸੇ ਖੋਏ ਜਾ
ਜ਼ਿਆਦਾ ਨ‌ਈਂ,
ਬੈਗ ਮੇ ਤੇ ਨਿਕਲੇ, ਓ ਵੀ ਨੂ ਕਹਿ ਰਿਆ ਕਿੰਨੇ ਠਾਏ, ਕਿੰਨੇ ਠਾਏ ਬਤ੍ਹ‌ਾ?
ਪਹਿਲਾਂ ਐ ਈ ਰੱਖਦੇ ਸੀ ਨਾ ਬੈਗ 'ਚ ਪਾ ਕੇ ਬੁੱਕਾਂ 'ਚ ਲਕੋ ਕੇ।
ਛੋਡਦੇ ਈ ਨੀ।
ਹਮ, ਐਵੇਂ ਲਕੋ ਕੇ ਰੱਖਦੇ ਸੀ ਪਹਿਲਾਂ ਬੁੱਕਾਂ 'ਚ ਈ ਪਾ ਲੈਂਦੇ ਸੀਗੇ।
ਸਹੀ ਗੱਲ, ਆ ਮੈਂ ਵੀ ਬਹੁਤ ਰੱਖੇ ਨੇ।
ਮੈਂ ਵੀ ਬਹੁਤ ਰੱਖਣ ਦਾ ਹੀ ਦੱਸਿਆ। ਜਾਂ ਜਮੈਟਰੀ ਜ ਨੀਚੇ ਪੇਜ ਪਛਾ ਕੇ ਹਨਾ, ਉਹ 'ਚ, ਉਹਦੇ ਨੀਚੇ ਰੱਖ ਦਿੰਦੇ ਸੀ। ਹਾਂ, ਜਾਂ ਬੁੱਕਾਂ 'ਚ ਹੁਣ ਤਾਂ ਕੋਈ ਬੁੱਕਾਂ 'ਚ ਪੈਸੇ ਰੱਖਦਾ ਈ ਨੀ ਹੈਗਾ।
ਹੁਣ ਤਾਂ ਔਨਲਾਈਨ ਸਿਸਟਮ ਚੱਲਦਾ।
ਹਾਂ, ਹੁਣ ਨ‌ਈ ਜਿਵੇਂ ਸਕੂਲ ਆਲੇ ਬੱਚੇ, ਹਾਂ ਪਰ ਉਹ ਵੀ ਹੁਣ ਬੇ-ਬੇ, ਉਹ ਲੈ ਕੇ ਜਾਂਦੇ ਨੇ ਪਰ ਫੋਨ ਤਾਂ ਹੁਣ ਨੀ ਉਹ ਸਿਸਟਮ ਜਿਹਾ ਹੈਗਾ, ਜਿਹੜਾ ਪਹਿਲਾਂ ਸੀਗਾ।
ਪਹਿਲੇ ਵਰਗਾ ਤਾਂ ਕੁਛ ਵੀ ਨੀ ਰਿਹਾ।
ਹਾਂ, ਪਹਿਲੇ ਵਾਲੇ ਨਜ਼ਾਰੇ ਸੀਗੇ ਹੁਣ ਨੀ। ਕੁਛ ਰਹਿ ਨ‌ਈ
ਹੁਣ ਤਾਂ, ਹੁਣ ਤਾਂ ਸਭ ਕੁਛ ਮਸ਼ੀਨਰੀ ਆ, ਆਟਾ ਗੁੰਨਣ ਦੀ ਮਸ਼ੀਨ ਆ ਗੀ। ਕੱਪੜੇ ਧੋਣ ਦੀ, ਹਾਂ ਮੇਰੀ ਭੈਣ ਕਹਿੰਦੀ ਮੈਂ ਸਾਰੀ ਮਸ਼ੀਨਾਂ ਲੈਜਾਗੀ।
ਫਿਰ ਤਾਂ ਮਸ਼ੀਨਾਂ ਨਾਲ ਈ ਘਰ ਭਰ ਲੀ।
ਸਹੀ ਗੱਲ ਮੈਂ ਕਿਹਾ ਆਪਾਂ ਨਾ ਇੱਕ-ਇੱਕ ਪੇਟੀ ਸਾਰੀ ਚੀਜ਼ਾਂ ਦੀ ਦੇ ਦਿਆਂਗੇ ਤੈਨੂੰ।
ਤੁਸੀਂ ਮਿਸ਼ੋ ਤੇ ਭਾਂਡੇ ਧੋਣ ਆਲੀ ਮਸ਼ੀਨ ਤੇਰਾ ਡੈਡੀ ਚੱਪਲਾਂ
ਕੀ, ਨਾ ਮੈਂ ਕੀ ਕਰਨੀ ਆ। ਫਰੈਂਡ ਆ ਮੇਰੀ
ਨੇ।
ਐ ਮੇਰੀ ਬੇਟੀ ਐ ਹਾਂ, ਆ ਗੀ। ਟਿਊਸ਼ਨ ਤੋਂ ਇੱਕ ਆ ਗੀ, ਇੱਕ ਰਹਿ ਗੀ।
ਚਲੋ ਹੁਣ, ਇੱਕ ਗਿਆਰਾਂ ਜੀ ਗਿਆਰਾਂ ਮਿੰਟ ਵੀ ਹੋ ਗਏ ਨੇ। ਪਤਾ ਈ ਨੀ ਲੱਗਦਾ ਕੋਲ ਬਹ ਹੁਣ ਗੱਲ ਕਰੀ ਜਾਏ ਨਾ
ਠਵੰਜਾਂ, ਮੰਮੀ ਜੇ ਤੂ ਮੇਰੇ ਤਾਂ ਦਸ ਠਵੰਜਾ ਹੋਏ ਨੇ। ਪਤਾ ਨੀ ਕੇ ਨਾਲ਼ੇ ਨਾਮ ਵੀ ਕੁਛ ਹੋਰ ਲਿਖਿਆ ਆ ਰਿਹਾ ਇੱਥੇ ਤਾਂ ਵੰਸ਼ ਸ਼ਰਮਾ। ਉਹ ਜਿਹੜੀ ਕੁੜੀ ਸੀਗੀ ਉਹਦੇ ਭਾਈ ਦੀ ਉਹ ਹੋ ਚੱਲ ਰ‌ਈ ਐ ਤੇ ਨਾਮ ਉਹਦਾ ਆ ਰਿਹਾ।
ਹਾਂ, ਅੱਜ ਮੇਰੇ ਕੋਲ ਤਾਂ ਰੂਪੀ-ਰੂਪੀ ਆਰਾ।
ਅੱਛਾ।
ਇਹੀ ਐ ਨਾ ਆਪ ਦਾ ਨਾਮ। ਫਿਰ ਕੀ ਚੱਕਰ ਹੋਇਆ।
ਪਤਾ ਨੀ ਕੀ ਹੋ ਰਿਆ, ਕੋਲ ਤੇਰੇ ਨਾਲ ਚੱਲ ਰ‌ਈ ਐ ਗਿਆਰਾਂ ਸੈਂ ਤੇ ਆਹ ਪਤਾ ਨੀ ਕੀ ਲੱਗਾ ਹੋਇਆ ਪਿੱਛੇ, ਹਾਂ। ਗਿਆਰਾਂ ਹੋ ਗਏ ਬਿਆਲੀ ਪੌਣੇ ਉਹ ਹੋ ਗਏ ‌ਨਾ, ਬਾਰਾਂ ਤੇਰੇ ਆਲੀ ਹੁਣ ਘਾਰ ਈ ਏ ਸ਼ੋਅ ਕਰ ਰ‌ਈ ਸੀਗੀ। ਵਿੱਚ ਮੈਨੂੰ ਲਗਦਾ ਉਹ ਵੀ ਕਰਦੀ ਹੋਊ